ਹੈਂਜੀ ਤਾਨੂੰ ਮੇਰੀ ਵਾਜ ਆ ਰੀ ਐ?
ਹਾਂਜੀ ਹਾਂਜੀ। ਤਾਡੀ ਆਵਾਜ਼ ਆ ਰੀ ਐ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਐ?
ਮੈਂ ਵਧੀਆ। ਤੁਸੀ ਸੁਣਾਓ?
ਬਸ ਵਧੀਆ ਜੀ। ਤਾਡੀ ਵਾਜ਼ ਤਾਂ ਬੋਤ ਮਿੱਠੀ ਐ। ਪਿਆਰੀ ਐ।
ਧੰਨਵਾਦ। ਤਾਡੀ ਬੜੀ ਸੋਣੀ ਵਾਜ਼ ਐ। ਤੇ ਅੱਜ ਅਸੀ ਫੇਰ ਸ਼ਿਕਸ਼ਾ ਦੇ ਮੈਤਵ ਉਤੇ ਗੱਲ ਕਰੀਏ?
ਬਿਲਕੁੱਲ। ਸ਼ਿਕਸ਼ਾ ਦਾ ਤਾਂ ਲਾਈਕ ਅੱਜ ਕੱਲ ਔਨਲਾਈਨ ਅ ਚੱਲ ਰੇਆ ਐ ਯਾ ਓ ਮਿਕ ਓ ਲਾਈਨਾ ਤੇ ਆਪਾਂ ਡਿਸਕਸ ਕਰਾਂਗੇ ਕਿ ਕੀ ਜ਼ਰੂਰੀ ਐ ਦੋਨਾਂ ਬਾਰੇ ਮਤਲੱਬ ਔਨਲਾਈਨ ਜ਼ਰੂਰੀ ਐ। ਯਾ ਔਫਲਾਈਨ ਸਿੱਖਿਆ ਜ਼ਰੂਰੀ ਐ?
ਸਿਕਸ਼ਾ ਦੇ ਮੈਤੱਵ ਬਾਰੇ ਓਦੇ ਚ ਅਸੀ ਸਾਰੀ ਗੱਲਾਂ ਕਰਾਂਗੇ ਜੀ। ਕੀ ਜਰੂਰੀ ਐ, ਕੀ ਬ ਬੁਰਾ ਹੈਗਾ ਐ, ਤੇ ਕੀ ਕਿਵੇਂ ਐ, ਤੇ ਇੱਕ ਕੀ ਸਿਕਸ਼ਾ ਮਨੁੱਖੇ ਜੀਵਨ ਅ ਦਾ ਸਭ ਤੋਂ ਮੈਤਵਪੂਰਨ ਹੈਗਾ ਲਈ। ਹਿੱਸਾ ਹੈਗਾ ਇਕ ਤਰੀਕੇ ਨਾਲ। ਤੇ ਏਸ ਤੇ ਸ਼ਿਕਸ਼ਾ ਨਾਲ। ਗਰੀਬੀ ਵੀ ਦੂਰ ਕਰ ਸਕਦੇ ਆ। ਅਗਰ ਕੋਈ ਪੜੇਆ ਲਿਖੇਆ ਬੰਦਾ ਐ। ਓ ਕੰਮ ਕਰਕੇ ਗਰੀਬ ਵੀ ਦੂਰ ਕਰ ਸਕਦਾ ਐ।
ਹੂੰ ਹੂੰ ਹੂੰ ਹੂੰ ਹੂੰ। ਬਿਲਕੁਲ।
ਤੇ ਇਏਕ ਅ ਸਿੱਖਿਆ ਨਾਲ ਮੈਨੂੰ ਅਪਣੇ ਅ ਅਪਨੇ ਅਧਕਾਰ ਤੇ ਕੈ ਸਕਦੇ ਆਂ ਜਰੂਰਤਾਂ ਬਾਰੇ ਸਮਝਦਾ ਐ।
ਬਿਲਕੁਲ। ਅਗਰ ਅਸ਼ਿਕਸ਼ਿਤ ਬੰਦਾ ਹੁੰਦਾ ਐ ਤੇ ਓਨੂੰ ਕੋਈ ਚੀਜਾਂ ਦਾ ਪਤਾ ਨਹੂ ਲੱਗਦਾ। ਅਗਰ ਸ਼ਿਕਸ਼ਿਤ ਬੰਦਾ ਐ ਤੇ ਓਨੂੰ ਹਰ ਇੱਕ ਅ ਰੂਲਸ ਦਾ ਤੇ ਹਰ ਇੱਕ ਹਰ ਇੱਕ ਚੀਜ ਦਾ ਪਤਾ ਲੱਗੇਗਾ। ਦੀਨ ਦੁਨੀਆ ਦਾ ਪਤਾ ਲੱਗੇਗਾ। ਹਰ ਇੱਕ ਆਪਾਂ ਕੰਮ ਕਰ ਸਕਦੇ ਆਂ। ਅਪਨੇ ਸਾਰੀ ਦੁਨੀਆ ਦੇ ਆਪਾਂ ਕੰਮ ਕਰ ਸਕਦੇ ਆਂ। ਹਰ ਚੀਜ਼ ਨੂੰ ਪੜ ਸਕਦੇ ਆਂ। ਹਨਾ ਤੇ ਅਗਰ ਓਹੀ ਅ ਜੇੜਾ ਬੰਦਾ ਹੋਏਗਾ। ਜੇੜਾ ਪੜੇਆ ਲਿਖੇਆ ਨੀ ਹੋਏਗਾ। ਓਨੂੰ ਆਪਾਂ ਕੁਛ ਵੀ ਸਮਝਾਈਏ ਓਨੂੰ ਜਲਦੀ ਸਮਝ ਨਈ ਆਏਗਾ।
ਹਾਂਜੀ। ਏ ਤੇ ਹੈਈਐ। ਤੇ ਜਿਵੇਂ ਅਸੀ ਲੈ ਲਈਏ ਕਿ ਜੇੜਾ ਪੜਾ ਲਿਖੇਆ ਬੰਦਾ ਹੁੰਦਾ ਐ ਓਦੇ ਲਈਕ ਸਮਾਜ ਤੇ ਸਮਾਜ ਓ ਮਦਦ ਵੀ ਕਰਦਾ ਸਮਾਜ ਤ।
ਹੂੰ ਹੂੰ ਹੂੰ।
ਤੇ ਇੱਕ ਸਿੱਖਿਆ ਨਾਲ ਸਾਨੂੰ ਅੱਛੀ ਨੌਕਰੀ ਯਾ ਕੰਮ-ਕਾਜ ਵੀ ਜਲਦੀ ਮਿਲ ਜਾਂਦਾ ਐ। ਜਿਵੇ ਜਿਵੇ ਜੋ ਵਿਅਕਤੀ ਨਈ ਜੋ ਬੰਦਾ ਪੜ੍ਹਾ ਨੀ ਹੁੰਦਾ ਓਨੂੰ ਨਈ ਮਿਲਦੀ।
ਨਈ ਮਿਲਦੀ ਓਨੂੰ ਦਿਆੜੀ-ਮਜ਼ਦੂਰੀ ਕਰਨੀ ਪੈਂਦੀ ਐ ਓ ਤਾਂ ਜੇੜੀ ਸੋਚ ਹੁੰਦੀ ਐ, ਤੇ ਜੀਵਨ ਹੁੰਦਾ ਐ ਓਦਾ ਸਤ੍ਰ। ਵੱਧ ਨਈ ਸਕਦਾ, ਓਥੇ ਦਾ ਓਥੇ ਰੈਹ ਜਾਂਦੈ। ਨਾ ਓਸ ਇਨਸਾਨ ਦੀ ਸੋਚ ਉੱਚੀ ਹੋ ਸਕਦੀ ਐ। ਉੱਚੀ ਕੇਹ ਸ ਸਕਦੇ ਐ ਕਿ, ਇਨਸਾਨੀਅਤ ਤੌਰ ਤੇ ਸ਼ਾਏਦ ਮੇ ਬੀ ਚੰਗਾ ਹੋਵੇ। ਬਟ ਓ ਓਨਾ ਗੇਆਨ ਹਾ ਹਾਸਿਲ ਨਈਂ ਕਰ ਸਕਦਾ। ਓਨੂੰ ਜੇੜਾ, ਜੋ ਕੇਹ ਦੇਗਾ ਸਮਝਾ ਦੇਗਾ, ਓਨੂੰ ਐਕਸੈਪਟ ਕਰ ਲਏਗਾ, ਮੰਨ ਲਏ ਤੇ, ਓਸ-ਓਸ ਰਸਤੇ ਤੇ ਤੁਰ ਪਏਗਾ।
ਹਾਂਜੀ। ਤੇ ਓ ਦੂਜੇ ਸਾਈਡ, ਜੇੜਾ ਪੜੇਆ-ਲਿਖੇਆ ਬੰਦਾ ਓਨੂੰ ਪਤਾ ਕਿ ਐ ਚੀਜ ਗਲਤ ਤੇ ਐ ਸਈ ਏ, ਤੇ ਓਨੂੰ ਆਪਨੇ। ਆਪਨੇ ਆਪ ਨਾਲ ਲੋਕ ਆਪਣੇ ਡਿਸੀਜਨਸ ਕੇਹ ਸਕਦੇ ਓ ਲੈ ਸਕਦੈ।
ਬਿਲਕੁਲ ਓ ਲੈ
ਤੇ ਜੇ, ਸਾਡਾ ਅ ਅਸੀ ਗੱਲ ਕੀਤੀ, ਅਹ ਕਰੀਏ ਜੇ ਅਹ ਸਿਕਸ਼ਾ ਵੇ, ਤੇ ਸਿਕਸ਼ਾ ਸਾਡੇ ਦੇਸ਼ ਨੂੰ ਲਾਈਕ ਵਿਕਾਸ ਕਰਨ ਲਈ ਵੀ ਬੌਤ ਮਹੱਤਵ ਐ।
ਬਿਲਕੁਲ- ਬਿਲਕੁਲ, ਕੇਹੜੇ ਆਪਾਂ ਸਿਕਸ਼ਿਤ ਜਿੰਨੀ ਜਨਰੇਸ਼ਨ ਆਂ ਅੱਜ-ਕੱਲ ਦੇ, ਨੌਜਵਾਨ ਗੇ ਜਿੰਨੀ ਜਾਦਾ ਵਿਦੇਆ ਯਾ ਆਪਣੀ ਅਹ ਹਾਸੇਲ, ਗੇਆਨ ਹਾਸੇਲ ਕਰਨਗੇ। ਓਸ ਹੇਸਾਬ ਨਾਲ, ਓ ਜਾਦਾ ਆਪਨੇ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦੇ ਐ। ਟੈਕਨੋਲਜੀ ਨਾਲ ਜੁੜ ਸਕਦੇ ਐ।
ਹਾਂਜੀ, ਕੀ ਹੋਏਆ ਸੀ? ਜਿਵੇਂ ਸਿਕਸ਼ਾ ਸਾਡੀ ਸਫਲਤਾ ਸਫਲਤਾ ਦਾ ਇੱਕ ਤਰੀਕੇ ਨਾਲ ਸਫਲਤਾ ਦੀ ਖੋਜ ਹੈਗੀ ਏ।
ਬਿਲਕੁਲ, ਸਫਲਤਾ ਦੀ ਖੋਜ ਐ, ਨਵੀਆਂ-ਨਵੀਆਂ ਚੀਜ਼ਾਂ ਆਪਾਂ ਓ 'ਚ ਆਪਾਂ ਇੱਕ ਅ ਇਨਵੈਂਟ ਕਰ ਸਕਦੇ ਆਂ ਬਣਾ ਸਕਦੇ ਆ ਸਾਡੀ ਜਿਵੇਂ ਹੁਨ ਪਿੱਛੇ ਜੇ ਮੰਨ ਲਓ, ਕਿ ਜ ਸਾਡੀ ਲੜਾਈ ਲੱਗੀ ਸੀ ਪਾਕਿਸਤਾਨ ਨਾਲ ਜੇੜੀ ਸਾਡੀ ਆਰਮੀ ਸੀ, ਓਨੇ ਸਾਨੂੰ ਕਿੰਨਾ ਸੇਫ ਰੱਖੇਆ, ਸਪੋਟ ਕੀਤਾ, ਪਿਛੇ ਸਾਰੀ ਟੈ ਟਕਨੋਲਜੀ ਸੀਗੀ ਨਵੇਂ ਨਵੀ ਅਵਿਸ਼ਕਾਰ ਜੇਹੜੇ ਸਾਡੇ ਵੀਗੇਆਨਕਾਂ ਨੇ ਕੀਤੇ। ਅ, ਯੁੱਧ ਦੇ ਖੇਤਰ ਵਿੱਚ ਜਾਂ ਦੂਸਰੇ ਹਥੇਆਰਾਂ ਦੇ ਨਾਲ ਓ- ਓ, ਸਾਨੂੰ ਕਿੱਦਾਂ ਬਚਾ ਕੇ ਲੈ ਕੇ ਗਏ? ਅਗਰ, ਆਪਾਂ ਹਾਂ ਸਿੱ ਸਿੱਖੇਆ ਅਗਰ ਨਾ ਹੁੰਦੀ ਓ ਤੇ ਨਾ ਧੇਆਨ ਦੇਂਦੇ ਨਾ ਇੰਨਾ, ਆਪਨਾ ਟਕ ਟਕਨੋਲਜੀ ਆਪਾਂ ਡੈਵਲਪ ਕਰਦੇ ਤਾਂ, ਓ ਕਿਸ ਤਰਾਂ ਹੋਨਾ ਸੀ ਸੀਗਾ।
ਹਾਂਜੀ, ਤੇ ਸਿੱਖੇਆ ਹਰ ਇੱਕ ਬੰਦੇ ਨੂੰ ਮਿਲਨੀ ਚਾਈਦੀ ਐ, ਚਾਏ ਓ ਗਰੀਬ ਹੋਏ। ਚਾਏ ਓ, ਅਮੀਰ ਹੋਏ ਤੇ ਮੇਰਾ ਕੇਣਾ ਹੈਗਾ। ਏ ਨਈ ਕਿ, ਅਗਰ ਕੋਈ ਬੰਦਾ ਜਿਵੇਂ ਨਈਂ ਪੜੇਆ ਹੋਏਆ ਤੇ ਓਨੂੰ ਜਿਵੇਂ ਗਵਰਮੈਂਟ ਦੀ ਤਰਫ ਤੋਂ ਓਨਾਂ ਨੂੰ ਮਿਲਨੀ ਚਾਈਦੀ ਐ ਤਾਂ, ਕਿ ਓ ਅੱਗੇ ਜਾ ਕੇ ਲ ਕੱਪੜਾ ਖੁਦ ਦਾ ਮੈਂ ਆਨੀ ਆ ਕਿ ਜਾਣ ਤੇ ਐਟਲੀਸ ਏਦਾ‌ ਏਜ ਕੀ ਅਹ ਕਿ ਮਤਲਬ ਇੱਕ, ਚੌਦਾਂ ਸਾਲ ਦੀ ਉਮਰ ਤੱਕ ਦੇ ਬੱਚੇ ਨੂੰ ਪੜ੍ਹਨਾ ਚਾਹੀਦਾ ਜਿੱਥੇ ਉਹ ਆਪਣੀ ਅੱਠਵੀਂ, ਜਾਂ ਨੋਵੀਂ ਕਲਾਸ ਚ, ਪੂਰੀ ਕਰ ਵੀ ਜਾਂਦਾ
ਬਿਲਕੁਲ
ਫਿਰ ਜਿੱਥੇ ਉਹਨੂੰ, ਇੰਨਾ -ਇਨਾ ਸਮਝ ਆ ਜਾਂਦਾ ਹੈ ਕਿ, ਹਾਂ ਉਹਦੇ ਲਈ ਕੀ ਗਲਤ ਹੈ, ਤੇ ਕੀ ਸਹੀ ਹੈਗਾ, ਤੇ ਅੱਗੇ ਜਾ ਕੇ ਉਹ ਥੋੜ੍ਹਾ ਬ ਤੇ ਮਨ ਚ ਕੰਮ, ਕਰ ਸਕਦਾ ਜਿਹਦੇ ਨਾਲੇ ਆਪਣੀ ਫੈਮਲੀ ਦੇ ਮਦਦ, ਹੱਥ ਵਡਾਉਣ ਕੰਮ ਕਰਨ, ਲਈ ਜਾਂ ਫਿਰ ਬਾਅਦ ਜੇ ਦੁਕਾਨ ਵਗੈਰਾ, ਤੇ ਲੇਗ ਕਿ ਆਪਣਾ ਪੈਸਾ ਕਮਾ ਸਕਦਾ, ਆਪਣੇ ਮਾਂ -ਪਿਓ ਦੀ ਮਦਦ ਕਰ ਸਕਦਾ
ਬਿਲਕੁਲ ਜਿਵੇਂ ਤੁਸੀਂ ਕਹਿ ਲਓ, ਜਿਵੇਂ ਹਾਊਸ ਵਾ ਵਾਈਫ ਹੁੰਦੀਆਂ, ਜੋਬ ਨਹੀਂ ਕਰਦੀਆਂ ਫੈਮਿਲੀ ਨੂੰ ਚੱਲੋ ਨੂੰ ਦੇਖਦੀਆਂ ਨੇ ਬਟ ਐਜੂਕੇਟਿਡ ਹੁੰਦੀਆਂ ਨੇ, ਪੜ੍ਹੀਆਂ ਲਿਖੀਆਂ ਹੁੰਦੀਆਂ ਨੇ ਤਾਂ ਆਪਣੇ ਬੱਚਿਆਂ ਨੂੰ, ਅੱਛੀ ਤਰ੍ਹਾਂ ਅੱਛੀ ਪਰਵਰਿਸ਼ ਦੇ ਸਕਦੀਆਂ ਨੇ, ਅਗਰ ਉਹ ਕਿ ਅਗਰ, ਉਹ ਨਾ ਪੜ੍ਹੀਆਂ ਲਿਖੀਆਂ ਹੋਣ ਕੀ, ਚਲੋ ਉਹਨਾਂ ਨੇ ਘਰ ਸੰਭਾਲਣਾ ਪੜਕ ਬਟ, ਗਰਲਸ ਅਗਰ ਨਾ ਐਜੂਕੇਟਿਡ ਹੋਣ, ਤੇ ਉਨ੍ਹਾਂ ਦੀ ਫੈਮਿਲੀ ਵੀ ਵੇਖੋ ਐਜੂਕੇਟਿਡ ਨਹੀਂ ਹੋ ਸਕਦੀ ਬੱਚੇ ਅੱਗੋਂ, ਐਜੂਕੇਟਿਡ ਨਹੀਂ ਹੋ ਸਕਦੇ, ਇਸ ਲਈ ਹਰ ਸਤਰ ਹਰ ਲੈਵਲ ਤੇ, ਉਹ ਛੋਟਾ ਏ, ਵੱਡਾ ਏ ਬੱਚਾ ਹੈ, ਜਾਂ ਕੁਛ ਵੀ ਏ, ਹਰ ਕਿਸੇ ਨੂੰ ਸ਼ਿਕਸ਼ਾ, ਹਾਸਿਲ ਕਰਨ ਦਾ, ਪੂਰਾ ਹੱਕ ਐ
ਫੇਸ ਵੇਸ ਚਾਲੀ ਸ਼ਿਕਸ਼ਾਰੇ ਤੇ ਬਹੁਤ ਜਵਾ, ਜਿਵੇਂ ਅਸੀਂ ਲੈ ਲਿਆ ਔਨਲਾਈਨ ਸ਼ਿਕਸ਼ਾ ਹੁੰਦੀ ਏ, ਅੱਜ -ਕੱਲ ਅੱਜ ਦੇ, ਤੌਰ ਤੇ ਵੇਖੀਏ ਪਹਿਲੇ ਨਹੀਂ, ਹੁੰਦੀ ਸੀ ਔਨਲਾਈਨ ਸ਼ਿਕਸ਼ਾ ਲੇਕਿਨ ਅਸੀ ਲੈ ਲਈਏ ਕਰੋਨਾ, ਲੋਕ ਡਾਊਨ ਚ ਲਈਏ ਸਾਰੇ ਚੀਜ਼ਾਂ ਓਨਲਾਈਨ ਚ ਡਿਪੈਂਡ ਹੋ, ਗਈਆਂ ਸੀ। ਤੇ ਪੜ੍ਹਾਈ ਵੀ ਬੱਚੇ ਘਰੇ ਬਹਿ ਕੇ, ਕਰਦੇ ਔਨਲਾਈਨ, ਕਲਾਸਾਂ ਲਾ ਕੇ ਕਿ ਉਸ ਟਾਈਮ ਤੇ ਬੱਚਿਆਂ ਨੂੰ ਨਵਉਂਦੇ ਸੀ ਇੱਕ ਪੇਰੈਂਟਸ ਨੂੰ ਲੱਗਦਾ ਸੀ। ਕੀ ਐ ਤੇ ਬੋਲੀ ਵਿਗਾੜ ਜੀ -ਜੀ ਜੀ ਲੇਕਿਨ ਅਗਰ ਉਸ ਟਾਈਮ ਅਸੀਂ ਬੱਚਿਆਂ ਨੂੰ ਸਿੱਖਆ ਨਾ ਦਿੰਦੇ, ਕਿਵੇਂ ਕੀ ਕਰਨਾ ਕਈ ਕਹਿੰਦੇ ਨੇ, ਨਹੀਂ ਤੇ ਅੱਜ ਦੀ ਅੱਜ ਦੇ ਤੌਰ ਤੇ, ਹ ਲੱਗ ਸਾਡੇ ਸਾਇ ਮੈਡੀ ਵਗ ਹਾਂਜੀ, ਤੇ ਅੱਜ ਵੀ ਸਾਡੇ ਦੇਸ਼ ਚ ਕਰੋਨਾ ਹੁੰਦਾ
ਬਿਲਕੁਲ
ਤੇ ਜੇਕਰ ਉਹ ਪੜ੍ਹੇ ਲਿਖੇ ਨਹੀਂ ਹੁੰਦੇ, ਉਹਨਾਂ ਨੂੰ ਸਖਸ਼ ਨਹੀਂ ਹੁੰਦੀ ਕਿ ਕਿਵੇਂ, ਕੀ ਖ਼ਤਮ ਕਰਨਾ ਉਹ ਅੱਜ ਵੀ, ਸਾਡੇ ਲਈ ਦਿੱਕਤ ਬਣ ਕੇ, ਖੜਾ ਹੋਣਾ ਸੀ।
ਬਿਲਕੁਲ, ਇਹ ਹੀ ਸਹੀ ਹੈ ਕਿਉਂਕਿ, ਅੱਜ -ਕੱਲ ਲਾਈਕ ਹੁਣ ਮੰਨ ਲਓ ਕਿ, ਇੱਕ ਚੀਜ਼ ਆ, ਤੁਸੀਂ ਟੀਚਰਸ ਕੋਲ, ਪੜ੍ਹ ਰਹੇ ਹੋ
ਹਾਂਜੀ।
ਪਰ ਤੁਸੀਂ ਔਨਲਾਈਨ ਪੜ੍ਹ ਰਹੇ ਹੋ, ਬਹੁਤ ਤਗੜਾ ਡਿਫਰੈਂਸ ਆ ਚੁੱਕਾ ਕਿਆ ਨਈ ਹਰ ਇੱਕ, ਸੈਕਟਰ ਕਵਰ ਕਰ ਲਿਆ ਹੋਇਆ ਆ, ਅੱਜ -ਕੱਲ ਜੋ ਆਪਾਂ ਏ -ਆਈ ਤੋਂ ਬੈਠ ਕੇ ਆਪਾਂ ਨੋਲੇਜ ਗੇਨ ਕਰ ਸਕਦੇ ਆਂ, ਜੋ ਆਪਾਂ ਸਰਚ ਕਰ ਸਕਦੇ ਉਹ ਆਪਾਂ, ਸਾਨੂੰ ਟੀਚਰ ਸਾਡੇ ਟੀਚਰਸ, ਨੂੰ ਨਹੀਂ ਪਤਾ ਹੁੰਦਾ -ਹੁੰਦਾ ਉਹ ਬੱਚਿਆਂ ਨੂੰ ਉਨ੍ਹਾਂ ਨਈ, ਸਿਖਾ ਸਕ ਕਦੇ ਜਿੰਨਾ ਬੱਚੇ, ਖੁੱਦ ਪੜ੍ਹ ਸਕਦੇ ਆ, ਹੁਣ ਐਸ ਟਾਈਮ ਤੇ
ਹਾਂਜੀ ਐ ਗੱਲ ਤੁਸੀਂ ਬਿਲਕੁਲ ਸਈ ਕੀਤੀ ਏ। ਫੇਰ ਅੱਜ ਦੇ ਟਰਚੈ ਸਕੂਲ ਵੀ ਹੈਗੇ ਨੇ ਸਕੂਲ ਦੇ ਟੀਚਰਾਂ ਵੀ ਏ ਕੈੰਦੇ ਨੇ ਤੁਸੀਂ ਟਿਊਸ਼ਨਾਂ ਲਾਣ ਤੋਂ ਵਧੀਆ ਤੁਸੀਂ ਕਰ ਬੈ‌ ਕੇ ਏ‌ ਆਈ ਈ ਹੈਗਾ ਏ ਏ ਆਈ ਜਨਰੇਟਡ ਐ ਓ ਤੁਸੀਂ ਕਰੋ ਬਿਕਾ ਅੱਗੇ ਜਾ ਕੇ ਸਾਡਾ ਜੋ ਲਾਈਕ ਦੇਸ਼ ਹੈਗਾ ਜੋ ਬਾਰ ਦੇਸ਼ ਹੈਗੇ ਨੇ ਸਾਰਾ ਦੇ ਸਾਰੇ ਏ ਆਈ ਤੇ ਡਿਪੈੈਂਡ ਰੈਣਾ ਤੇ ਕਿਉਂਕਿ, ਕਿਉਂਕਿ ਸਾਡਾ ਸਾਈਨ ਦਾ ਸਾਡਾ ਜ਼ਿਆਦਾ ਵੱਧ ਰੇਆ ਤੇ ਐਜੂਕੇਸ਼ਨ ਵੀ ਸਾਡਾ ਮੰਨ ਲਯਾ ਜਾਦਾ ਜਰੀ ਹੈਗੀ ਲੇਕਿਨ ਓ ਸਾਰੇ ਲੋਕੀ ਹੁਣ ਏ ਆਏ ਤੇ ਡਿਪੈਂਡ ਰੋਏ ਨੇ ਤੇ ਏ ਅ ਭਾਰਤ ਛੋਡ ਕੇ ਬਾਕੀ ਅਗਰ ਕੋਈ ਦੇਸ਼ ਵਗੈਰਾ ਵੇਖੀਏ ਓੱਥੇ ਹੱਲੇ ਤੋਂ ਹੀ ਏ ਆਈ ਜਨਰੇਟਡ ਸ਼ੁਰੂ ਹੋ ਗਿਆਂ ਨੇ ਪੜ੍ਹਾਈਆਂ। ਜਿੱਥੇ ਓਨਾਂ ਲੋਕ ਜਿੱਥੇ-ਜਿੱਥੇ ਟੀਚਰਾਂ ਯਾਂ ਫਿਰ ਜੇ ਸਾਡੇ ਟੀਚਰ ਆ ਸਾਰ ਨੀ ਪੜ੍ਹਾਂਦੇ ਓ ਜਿੱਥੇ ਓਨਾਂ ਨੂੰ ਬਾਕੀ ਏ ਆਈ ਹੀ ਪੜ੍ਹਾਂਦਾ ਤੇ ਦਾੱਸਦਾ ਕਿ ਕਿਵੇਂ ਕੀ ਹੋਯਾ ਤੇ ਅੱਗੇ ਦਾ ਵੀ ਕੀ-ਕੀ ਹੋ ਸਕਦਾ। ਤੇ ਏ ਚੀਜ ਮੈਨੂੰ ਬੜੀ ਵਧੀਆ ਲੱਗਦੀ ਏ ਅਗਰ ਅਸੀਂ ਔਨਲਾਈਨ ਪੜ੍ਹਦੇ ਤੇ ਸਾਨੂੰ ਪੈਲਾਂ ਈ ਪਤਾ ਲੱਗ ਜਾਂਦਾ ਕਿ ਕੇੜਾ ਚੀਜ਼ ਕੀ ਏ ਕਿਵੇਂ ਹੋਣਾ ਕਿਵੇਂ ਅਸੀਂ ਹੋਣਾ
ਬਿਲਕੁਲ-ਬਿਲਕੁਲ ਏ ਤਾਂ ਗੱਲ ਹੈ। ਅੱਜ-ਕੱਲ ਕੀ ਹੋ ਗਿਆ ਕਿ ਹਰ ਚੀਜ਼ ਅਡਵਾਂਸ ਹੋਜੂਗੀ ਜੇੜੀ ਆਪਾਂ ਕੰਮ ਆਪਾਂ ਸਾਨੂੰ ਟਾਈਮ ਲੱਗਦਾ ਸੀ ਕਰਨ ਤੇ ਮੰਨ ਲਓ ਇੱਕ ਐਕਸਲ ਸ਼ੀਟ ਈ ਹੋ ਗਈ ਜਾਂ ਕੁਛ ਓਨੂੰ ਸਾਨੂੰ ਟਾਈਮ ਲੱਗਦਾ ਸੀਗਾ ਓਵੀ ਜੇੜੇ ਆਪਾਂ ਇੱਕ ਚੀਜ਼ ਨੂੰ ਇੱਕ ਇੱਕ ਦਿਨ ਯਾਂ ਦੋ ਦਿਨ ਲਗਾਂਦੇ ਸੀ ਓ ਆਪਾਂ ਚੀਜ਼ ਪੰਜ ਮਿੰਟ ਚ ਕਰ ਸਕਦ
ਪੰਜ ਮਿੰਟ ਚ ਕਰ ਸਕਦੇ ਆਂ ਹਾਂਜੀ ਤੇ ਫਿਰ ਅੱਜ ਦੇ ਤੌਰ ਤੇ ਅਗਰ ਏ ਆਈ ਨਿ ਹੁੰਦਾ ਤੇ ਹਲੇ ਵੀ ਅਸੀਂ ਰਾਮ-ਰਾਮ ਨਾਲ ਆਪਣੀ ਚੀਜ਼ਾਂ ਕਰ ਦੇ ਹੁੰਦੇ ਅਰਾਮ-ਰਾਮ ਨਾਲ ਏ ਜਿਸ ਚੀਜ਼ ਨੂੰ ਸਾਨੂੰ ਪੰਜ ਮਿੰਟ ਲਗਦੇ ਨੇ ਦੋ-ਦੋ ਘੰਟੇ ਦੋ-ਦੋ ਦਿਨ ਵੀ ਲੱਗ ਜਾਂਦੇ ਨੇ, ਤੇ ਮੈਨੂੰ ਅੇ ਚੀਜ ਵਧੀਆ ਲੱਗੀ ਕਿ ਹਾਂ ਸਾਡੇ ਦੇਸ਼ ਚ ਏ ਆਈ ਆਇਆ, ਤੇ ਮੈਂ ਕੈਨੀ ਆ ਕਿ ਏ ਆਈ ਔਰ ਆਏ। ਤਾਂ ਕਿ ਬੱਚਿਆਂ ਨੂੰ ਹੋਰ ਜਾਣਨ ਦਾ ਮੌਕਾ ਮਿਲੇ, ਤੇ ਨਾਲ-ਨਾਲ ਓਨਾਂ ਦੀ ਵਿਕਾਸ ਦੇ ਲਈ ਪਾਸਿਕ ਸ਼ਾਹ ਵਾਰੇ ਓਨਾਂ ਨੂੰ ਹੋਰ ਪਤਾ ਲੱਗੇ ਕਿ ਬਾਹਰ ਦੇ ਦੇਸ਼ ਕੀ‌ ਏ, ਕੀ ਕਿਉਂਕਿ ਹਲੇੇ ਵੀ ਅਸੀਂ ਜਾ ਕੇ ਵੇਖੀਏ ਕਿਤੇ-ਕਿਤੇ ਜਗ੍ਹਾ ਹਲੇੇ ਵੀ ਟੀਚਰਾਂ ਨੂੰ ਤੇੇ ਕੋਈ ਵੀ ਲ, ਕੋਈ ਵੀ ਸਕੂਲ ਲਾ ਲੀਏ। ਕੋਈ ਹੈਗਾ ਸਕੂਲ ਤੇ, ਓਥੇ ਵੀ ਟੀਚਰਾਂ ਨੂੰ ਓਨੇ ਪੜ੍ਹਾਣਾ ਨਈ ਆਂਦਾ ਢੰਗ ਨਾ ਜਿੱਥੇ ਬੱਚੇ ਗ਼ਲਤ ਸ਼ਿਕਸ਼ਾ ਲੈ ਰੇ ਨੇ।
ਬਿਲਕੁਲ ਗ਼ਲਤ ਲੈ ਰੇ ਨੇ। ਓਨਾਂ ਨੂੰ ਓਵੀ ਪਰਾਣੇ ਤਰੀਕੇ ਨਾਲ ਪੜ੍ਹਾਇਆ ਜਾ ਰਿਆ, ਆ ਜੇੜਾ ਕਿ ਹੁਣ ਅਡਵਾਂਸ ਹੋਣਾ ਸਟੱਡੀ ਨੂੰ ਬੋਹਤ ਜ਼ਰੂਰੀ ਹੋ ਗਿਆ ਆ, ਬੱਚਿਆਂ ਨੂੰ ਅਡਵਾਂਸ ਲੈਵਲ ਤੇ ਲੈ ਕੇ ਜਾਣਾ ਬੋਹਤ ਜ਼ਰੂਰੀ ਹੋ ਗਿਆ ਆ। ਤਾਂ ਹੀ ਤਾਂ, ਫੋਰਨ ਕੰਟਰੀਆਂ ਵਿੱਚ ਕੀ ਕਰ ਦੇ ਅੇ ਕਿ, ਹਰ ਇੱਕ ਬੱਚੇ ਕੋਲ ਲੈਪਟੋਪ ਆਪਣੇ ਲੈਪਟੋਪ ਤੇ ਕੰਮ ਕਰ ਰੇਇ ਆ, ਕਾਪੀਆਂ ਕਾਲੀਆਂ ਨੀ ਕਰ ਰੇਆ। ਚਲੋ ਠੀਕ ਅੇ ਜੀ।